ਉਹ
ਹੈਲੋ,
ਸਤਿ ਸ਼੍ਰੀ ਅਕਾਲ ਜੀ,
ਸਤਿ ਸ਼੍ਰੀ ਅਕਾਲ, ਹੋਰ ਠੀਕ-ਠਾਕ?
ਹਾਂਜੀ ਵਧੀਆ, ਤੁਸੀਂ
ਆਵਾਜ਼ ਠੀਕ ਆ ਰਹੀ ਹੈ?
ਉਹ ਬਾਹਰ ਬੜਾ ਰੋਲਾ ਪੈ ਰਿਹਾ ਤੁਹਾਡਾ ਕੀ ਗੱਲ?
ਅੱਛਾ, ਹੋਰ ਠੀਕ-ਠਾਕ ਸਭ ਠੀਕ-ਠਾਕ?
ਹਾਂਜੀ ਸਭ ਵਧੀਆ, ਤੁਸੀਂ ਸੁਣਾਓ ਜੀ?
ਬਸ ਵਧੀਆ ਹਾਂ।
ਹੋਰ ਕੀ ਕਰਦੇ ਪਏ ਹੋ?
ਬਸ ਤਿਆਰੀ ਲੱਗਾ ਦਾ ਸੀ, ਕੰਮ ਦੀ। ਉਹ ਬਸ ਕਿਸੇ ਡੀਲਰ ਨੂੰ ਮਿਲਣਾ ਸੀ, ਕੰਮ ਬਾਰੇ ਨਾ ਕੰਮ, ਸ਼ੁਰੂ ਕਰਨ ਲਗੇ ਆਂ ਅਸੀ।
ਕੇੜਾ ਕੰਮ ਸ਼ੁਰੂ ਕਰਨ ਲੱਗੇ ਔ?
ਕੰਮ ਸ਼ੁਰੂ ਕਰਨਾ ਗਰਮ ਮਸਾਲਿਆਂ ਦਾ।
ਅੱਛਾ।
ਹਾਂ, ਗਰਮ ਮਸਾਲੇ,
ਮਸ਼ੀਨਾਂ ਹੋਣਗੀਆਂ ਓਹਦੇ ਵਾਸਤੇ ਤਾਂ?
ਨਹੀਂ ਉਹ ਸਾਬਤ ਮਸਾਲੇ ਲਿਆ ਕੇ ਨਾ, ਫੇਰ ਉਹਨਾਂ ਨੂੰ ਪੀਸ ਕੇ ਫੇਰ ਪਾਊਚ ਤਿਆਰ ਕਰਕੇ ਦੇਈ ਦਾ।
ਅੱਛਾ।
ਹਾਂ ਆਪਾਂ ਣਾ ਓਹ ਇੱਕ ਡੀਲਰ ਸੀ। ਹਾਂ, ਉਹ ਮਸ਼ੀਨ ਵੀ ਲਿਆਣੀ ਇੱਕ।
ਅੱਛਾ।
ਉਹ ਚੱਕੀ ਵਰਗੀ ਹੁੰਦੀ ਏ, ਜਿਵੇੰ ਆਟਾ ਪੀਸਣ ਵਾਲੀ ਚੱਕੀ ਹੁੰਦੀ ਨਾ ਉਸ ਹਿਸਾਬ ਦੀ ਮਸ਼ੀਨ ਹੁੰਦੀ ਐ।
ਅੱਛਾ ਅੱਛਾ ਅੱਛਾ ਅੱਛਾ ਠੀਕ ਏ।
ਉਹ ਫੇਰ ਲਿਆ ਕੇ ਸਾਬਤ ਮਸਾਲੇ ਫੇਰ ਉਹ ਪੀਸਾਂਗੇ।
ਮਹਿੰਗੀ ਆਏਗੀ?
ਨਹੀਂ ਮਹਿੰਗੀ ਤੇ ਨੀ ਹੁੰਦੀ, ਬਸ ਛੋਟੀ ਲਿਆਵਾਂਗੇ। ਨਹੀਂ ਨਵੀਂ ਲਵਾਂਗੇ ਛੋਟੀ ਵੀ ਆਂਦੀ ਏ। ਪਰ ਵੱਡੀ ਮਸ਼ੀਨ ਲਵਾਂਗੇ ਥੋੜ੍ਹਾ ਕੰਮ ਵਧੀਆ ਹੋਜੇਗਾ ਨਾ।
ਤੇ ਰੱਖੋਗੇ ਕਿਥੇ।
ਹੈ ਆਪਣੇ ਕੋਲ ਛੋਟੀ ਜਗ੍ਹਾ ਉੱਥੇ ਅਡਜਸਟਮੈਂਟ ਕਰ ਲਵਾਂਗੇ।
ਅੱਛਾ ਅੱਛਾ ਅੱਛਾ, ਕੀ ਕੀ ਪੀਸਨਾ ਮਸਾਲੇ?
ਮਸਾਲੇ ਜੇੜੇ ਅਜ ਕੱਲ ਚੱਲਦੇ ਨੇ ਜੇੜੇ ਮੇਨ ਸਾਬਤ ਮਸਾਲੇ।
ਅੱਛਾ, ਫੇਰ ਵੀ ਕੁੱਝ ਪਤਾ ਲਗੇਗਾ ਕਿਵੇਂ?
ਫੇਰ ਵੀ ਪਤਾ ਲੱਗੇ ਕਿਹੋ ਜਿਹੇ ਮਸਾਲੇ, ਕੋਈ ਹਲ
ਮਸਾਲੇ ਓਹ ਗਰਮ ਮਸਾਲੇ, ਜਿਵੇ ਹੁੰਦੇ ਨੇ। ਕਾਲੀ ਮਿਰਚ ਹੋ ਗਈ, ਸਾ ਆਪਣਾ ਉਹ ਸੁੱਕਾ ਧਨੀਆ ਹੋ ਗਿਆ।
ਠੀਕ ਏ।
ਜ਼ੀਰਾ ਹੋ ਗਿਆ।
ਅੱਛਾ।
ਅਤੇ ਮੈਂ ਉਹੀ ਪੁੱਛਣਾ ਸੀ। ਕੀ, ਆਪਾਂ ਤੁਹਾਨੂੰ ਦੇਵਾਂਗੇ। ਆਪਾਂ, ਤੁਸੀਂ ਆਪਣਾ, ਉਹ ਕਰਨਾ, ਜਾ ਕੇ ਨਾ। ਸਪਲਾਈ, ਕਰਨਾ ਏ ਜੀ।
ਅੱਛਾ, ਐਡ ਕਰਨੀ ਹੈ। ਜਾ ਕੇ।
ਐਡ ਕਰਨੀ ਹੈ। ਉਸ ਬਾਰੇ ਗੱਲ ਕਰਨੀ ਸੀ। ਮੈਂ, ਉਹਦੇ ਨਾਲ।
ਅੱਛਾ-ਅੱਛਾ।
ਤੇ ਫੇਰ ਆਪਾਂ ਐਡ, ਅੱਛਾ ਕੋਈ ਗੱਲ ਨੀ ਕਰ ਦਿਆਂਗੇ। ਸਾਡੀ ਆਪਨੀ ਥੋੜਾ ਜਿਹਾ ਛੋਟਾ ਮੋਟਾ ਕੰਮ ਏ ਜੀ। ਬਾਹਰ ਦੁਕਾਨ ਦਾ ਉੱਥੇ ਆਪਾਂ ਨੇ ਐਡ ਕਰ ਦੇਣੀ ਤੁਵਾਡੇ ਪੋਸਟਰ ਲੱਗ ਜਾਣੇ।
ਹਾਂ, ਬੱਸ ਓਹਿਯੋ ਗੱਲ ਹੈਗੀ, ਕਿਯੋੰ ਕਿਉਂਕਿ ਐਡ ਨਾਲ ਹਰ ਕੰਮ ਹੁੰਦਾ ਹੈ ਅੱਜ ਕੱਲ੍ਹ ਨਾ।
ਹਾਂਜੀ-ਹਾਂਜੀ।
ਜਿੰਨੀ ਜਿਆਦਾ ਐਡ ਹੋਏਗੀ ਉਨਾ ਜ਼ਿਆਦਾ ਵਧੀਆ ਮਾਲ ਵਿਕਦਾ।
ਹਾਂਜੀ।
ਐ, ਤੇੰ ਹੈ। ਬਾਕੀ ਵੇਖੋ ਕੀ ਬੰਦਾ ਫਿਰ
ਹਾਂ, ਨਹੀਂ ਆਪਣਾ ਮਸਾਲੇ ਲਿਆਵਾਂਗੇ। ਆਪਾਂ ਪਤਾ ਕੀਤਾ ਦੋ, ਤਿੰਨ ਪਾਰਟੀਆਂ ਤੋਂ।
ਅੱਛਾ।
ਉਹ ਲਿਆ ਕੇ ਤੇ ਫੇਰ ਆਪਣਾ ਉਹੂੰ ਆਪਣਾ ਸੁਕਾਾ ਕੇ ਫੇਰ ਸੁ ਪਕਾਉਣਾ ਹੁੰਦਾ ਨਾ ਤੁਸੀਂ ਪੀਸ਼ਸ਼ਨ ਨੂੰ
ਅੱਛਾ।
ਸਾਫ ਸੁਥਰਾ ਕਰਕੇ ਉਹਦੇ ਵਿੱਚ ਜੋ, ਕੁਛ ਸਮਾਨ ਵਿੱਚ ਹੈਗੇ ਨੇ, ਉਹਦੇ। ਜਿਹੜੇ ਦੌੜਦੇ ਨਹੀਂ ਉਹ ਕੱਢ ਕੇ। ਕੰਕਰ- ਕੁਕਰ ਹੋਦੇ ਨੇ ਵਿੱਚ।
ਅੱਛਾ।
ਫੇਰ ਉਹ ਕੱਢ ਕੇ ਸਫਾਈ ਕਰਕੇ ਫੇਰ ਪਿਸਾਈ ਕਰਕੇ ਫੇਰ। ਪਊਚ ਭਰੇ ਜਾਂਦੇ ਨੇ ਪਊਚ।
ਅੱਛਾ।
ਹ
ਕਿਵੇਂ, ਮਤਲਬ ਤੁਸੀਂ ਫੇਰ, ਪਨੀਆਂ ਉਹ, ਉਹ। ਪਨੀਆ ਉਹ, ਚਿਪਕਾਉਣ ਵਾਲੀ, ਤੁਸੀਂ ਉਹ ਵੀ ਦੇਉਗੇ ਨਾ, ਫੇਰ ਮਸ਼ੀਨ। ਉਹ ਵੀ ਲੈਣੀ ਪਏਗੀ ਫੇਰ ਸਾਨੂੰ।
ਹਾ, ਉਹ ਇੰਡੀ ਵੱਡੀ ਮਸ਼ੀਨ ਨਹੀਂ ਹੁੰਦੀ। ਛੋਟੀ ਹੁੰਦੀ ਉਹ ਮਸ਼ੀਨ।
ਸਿਲ, ਪੈਕ ਅਲੀ।
ਹਾਂ, ਸੀਲ ਪੈਕ, ਕਰ ਦੇਗੀ ਉਹ।
ਠੀਕ, ਠੀਕ।
ਤੁਹਾਨੂੰ ਲੋੜ ਇਹ ਦੱਸਦੇ ਦਵੀ ਮਸਾਲੇ ਭੇਜ ਦੇਵਾਂਗੇ।
ਕੋਈ ਗੱਲ ਨੀ ਲੋੜ ਪਏਗੀ ਹੁਣ ਘਰ। ਘਰ ਚ ਲੋੜ ਪੈਂਦੀ ਮਸਾਲਿਆਂ ਦੀ।
ਹਾਂ, ਇਹ ਲੋੜ ਦੀ ਚੀਜ਼ਾਂ ਨਾ, ਹਰ ਘਰ ਚ ਲੋੜ ਪੈਣੀ ਹੈ ਇਹਦੀ।
ਹੂੰ।
ਨਾਲ ਸੋਚ ਰਿਹਾ ਹਾਂ, ਲਾਲ ਮਿਰਚਾਂ ਵੀ ਹੁੰਦੀਆਂ ਨਾ ਲਾਲ ਮਿਰਚਾਂ ਵੀ, ਪੀਸ ਕੇ ਉਹਦਾ ਵੀ ਪਾਊਚ ਬਣਾ ਦੀਈਏ।
ਅੱਛਾ, ਹਾਂ ਉਹ ਵੀ ਪਿਸਦੇ ਨਾ।
ਹਾਂ, ਮਸਾਲੇ ਇੰਡੀਆ ਚ ਬੜੇ ਚੱਲਦੇ ਨੇ।
ਹਾਂਜੀ ਹਾਂਜੀ
ਬਾਹਰਲੇ ਮੁਲਕ ਭਾਵੇਂ ਘੱਟ ਚੱਲਦੇ ਨੇ। ਉਹ ਨਾ ਸਾਦਾ ਭੋਜਨ ਕਰਦੇ ਨੇ ਬਾਹਰਲੇ ਮੁਲਕ।
ਹਾਂ ਸਹੀ ਗੱਲ ਹੈ ਉਹ ਮਸਾਲਾ ਘੱਟ ਯੂਜ ਕਰਦੇ ਨੇ
ਹਾਂ, ਇਹ ਇੰਡੀਆ ਹੀ ਹੈ। ਜਿੱਥੇ ਹਰ ਮਸਾਲਾ ਯੂਜ ਹੁੰਦਾ ਹੈ। ਹਲਦੀ ਬੜੀ ਵਧੀਆ ਚੀਜ਼ ਹੈਗੀ ਹੈ।
ਹਾਂਜੀ। ਉੱਹ ਸਾਦਾ ਖਾਂਦੇ ਨੇ, ਫੋਰਨ ਸਾਰੇ। ਹਲਕੇ ਚ ਆ ਜਾਂਦਾ ਨਾ ਸਾਰਾ। ਮਸਾਲੇ ਤੇਜ਼ ਹੋ ਜਾਣਗੇ ਫੇਰ ਦਿੱਕਤ ਹੋਏਗੀ ਸਰੀਰ ਚ।
ਨਹੀਂ ਮਸਾਲਿਆਂ ਦੇ, ਫਾਇਦੇ ਵੀ ਬੜੇ ਹੈਗੇ। ਦਿੱਕਤ ਨਹੀਂ ਹੁੰਦੀ। ਮਸਾਲੇ ਬੜਾ ਫਾਇਦਾ ਕਰਦੇ ਨੇ ਕਾਲੀ ਮਿਰਚ ਰੱਖਾ ਤੇਜ਼ ਹੁੰਦੀ ਹੈ।
ਅੱਛਾ ਜੀ।
ਹਾਂ। ਹਾਂ, ਕਾਲੀ ਮਿਰਚ, ਇੱਕ ਦੋ ਦਾਣੇ ਰੋਜ਼ ਸਵੇਰੇ ਖਾਓ।
ਅੱਛਾ।
ਕਾਲੀ ਮਿਰਚ ਨਾਲ ਗਲਾ ਵੀ ਸਾਿਸਫ਼ ਹੁੰਦਾ ਹੈ। ਗਲੇ ਚ ਖਰਾਸ਼ ਹੋਵੇ। ਹਾਂ ਲੌਂਗ ਬਹੁਤ ਵਧੀਆ ਚੀਜ਼ ਹੈ। ਲੌਂਗ ਦੇ ਬੜੇ ਫਾਇਦੇ ਹੈਗੇ ਨੇ।
ਅੱਛਾ ਜੀ।
ਹਾਂ ਲੂਣ ਨਾਲ ਆਪਣਾ।
ਹ
ਹਾਂ, ਦਾੜ ਵਿੱਚ ਬੜਾ ਕੰਮ ਆਉਂਦਾ ਏ। ਲੋਕਂ ਦਾ ਤੇਲ ਦਾੜ ਦੇ ਉੱਤੇ ਲਾਓ। ਜੋ ਕੋਈ ਅਕਸਰ ਦਿੱਕਤ ਆ ਗਈ ਹੈ ਕੋਈ। ਹਾਂ ਉਹ ਵੀ ਠੀਕ ਹੋ ਜਾਂਦਾ ਉਹਦੇ ਨਾਲ। ਤੇ ਜਿਹੜੀ ਜਵੈਨ ਹੁੰਦੀ ਹੈ। ਅਵੈਨ ਵੀ ਬੜਾ ਕੰਮ ਆਂਦੀ। ਅਵੈਨ ਜਿਵੇਂ ਪੇਟ ਦੀ ਕੋਈ ਦਿੱਕਤ ਹੋਵੇ। ਉਸ ਕੁਛ ਬੜਾ ਕੰਮ ਆਂਦੀ ਅਜਵੈਨ।
ਅੱਛਾ ਜੀ।
ਹਾਂ, ਜਿਵੇਂ ਗੈਸ ਬਣ ਗਈ ਹੈ। ਥੋੜਾ ਜਵਾਇਨ ਦੇ ਵਿੱਚ ਕਾਲਾ ਨਮਕ ਪਾ ਕੇ ਗਰਮ ਪਾਣੀ ਦੇ ਨਾਲ ਲਓ
ਅੱਛਾ।
ਹਾਂਜੀ- ਹਾਂਜੀ।
ਤੇ ਕਦੋਂ, ਲੈਣੀ ਚਾਹੀਦੀ, ਰਾਤੀ ਜਾ ਸਵੇਰੇ, ਦਿਨੇ।
ਵੈਸੇ ਤਾਂ, ਰੋਟੀ ਜਦੋਂ ਖਾਓ ਨਾ। ਰੋਟੀ ਖਾਣ ਤੋਂ ਬਾਅਦ ਤੁਸੀਂ ਥੋੜੀ, ਜਵਾਇਣ ਤੇ ਕਾਲਾ ਨਮਕ ਤੇ। ਕੋਸਾ ਪਾਣੀ ਲੇ, ਲੋ। ਜ਼ਿਆਦਾ ਨਹੀਂ।
ਉਹਦੇ ਨਾਲ, ਤੁਹਾਡੀ ਹਜ਼ਮ ਹੋ ਜਾਏਗਾ। ਖਾਣਾ ਹਜ਼ਮ ਹੋ ਜਾਏਗਾ। ਗੈਸ ਨੀ ਬਣੇਗੀ।
ਹੂੰ। ਅੱਛਾ ਜੀ।
ਹੂੰ। ਇਹ ਗਰਮ ਮਸਾਲੇ, ਜਿਹੜੇ ਨੇ ਪੁਰਾਤਨ ਦਵਾਈਆਂ, ਹੈਗੀਆਂ ਹੈ। ਜਿਹੜੇ ਪੁਰਾਣੇ, ਵੈਦ ਹੁੰਦੇ ਸਨ। ਇਸ ਨੂੰ ਯੂਜ ਕਰਦੇ ਸਨ।
ਅੱਛਾ।
ਦਵਾਈਆਂ ਦੇ ਤੌਰ ਤੇ ਯੂਜ ਕਰਦੇ ਸਨ ਏ।
ਮਸਾਲੇ।
ਹਾਂਜੀ ਹਾਂਜੀ
ਮਤਲਬ ਮਸਾਲੇ ਫੇਰ ਨੁਕਸਾਨ ਨੀ ਦਿੰਦੇ, ਫਾਇਦਾ ਹੀ ਦਿੰਦੇ ਨੇ।
ਨਾ ਫਾਇਦਾ ਹੀ, ਹੈਗਾ। ਨੁਕਸਾਨ ਨਹੀਂ ਹੁੰਦਾ, ਗਰਮ ਮਸਾਲਿਆਂ ਦਾ।
ਅੱਛਾ।
ਜਿਵੇਂ ਸੁੱਕਾ ਧਨੀਆ, ਆਉਂਦਾ। ਤੇ ਨਾਲ ਥੋੜਾ, ਜੀਰਾ ਲੈ ਕੇ। ਉਸਨੂੰ ਉਬਾਲ ਕੇ, ਉਹਦਾ ਪਾਣੀ ਪੀਓ, ਪੇਟ ਘੱਟ ਜਾਏਗਾ ਉਹਦੇ ਨਾਲ।
ਅੱਛਾ।
ਹੂੰ।
ਪੇਟ ਘੱਟ, ਜੇ ਗਾ ਉਹ ਕਿਵੇਂ ਆ?
ਵਜਨ ਘੱਟਦਾ, ਨਾ ਉਹਦੇ ਨਾਲ। ਨਾ ਐਕਸਰਸਾਈਜ਼, ਦੀ ਲੋੜ ਨਹੀਂ ਪਏਗੀ। ਜਿਵੇਂ ਚਰਬੀ ਹੈਗੀ, ਉਹ ਚਰਬੀ ਨੂੰ ਗਾਲ ਦੇਵੇਗਾ।
ਅੱਛਾ!
ਹਾਂ। ਕੋਸਾ- ਕੋਸਾ, ਜਿਹਾ। ਪਹਿਲੇ ਆਪਣਾ। ਪਤੀਲੇ ਵਿੱਚ, ਗਰਮ ਥੋੜਾ ਪਾਣੀ, ਪਾ ਕੇ। ਉਹਦੇ ਵਿੱਚ, ਧਨੀਆਂ ਪਾਣਾ, ਸੁੱਕਾ ਧਨੀਆਂ। ਤੇ, ਜ਼ੀਰਾ। ਇਹਨੂੰ, ਉਬਾਲੇ ਦਵਾ ਕੇ। ਚੰਗੀ ਤਰਾਂ ਉਬਾਲੇ, ਦਵਾ ਕੇ ਫੇਰ, ਥੋੜਾ-ਥੋੜਾ ਜਿਹਾ ਕੋਸਾ, ਜਿਹਾ ਹੋ ਜਾਏ, ਹਲਕਾ ਜਿਹਾ। ਠੰਡਾ, ਹੋ ਜਾਏ।
ਅੱਛਾ।
ਫੇਰ ਉਹ ਸ਼ਿਪ ਸ਼ਿਪ ਕਰਕੇ ਪੀਣਾ ਹੈਗਾ, ਘੁੱਟ ਨਹੀਂ ਭਰਨੇ ਉਹਦੇ।
ਅੱਛਾ ਜੀ।
ਹਾਂ, ਇਹਦੇ ਨਾਲ ਪੇਟ ਘੱਟਦਾ।
ਤੇ ਆ ਉਹ ਜਿਹੜੀ ਹੁੰਦੀ ਹੈ, ਗ੍ਰੀਨ ਟੀ ਉਹਦਾ ਕੋਈ ਫਾਇਦਾ ਹੁੰਦਾ, ਨਹੀਂ?
ਗ੍ਰੀਨ ਟੀ, ਵੀ ਫਾਇਦਾ ਕਰਦੀ ਹੈ, ਹਾਂਜੀ।
ਅੱਛਾ।
ਗਰੀਨ ਟੀ, ਆਪਣੀ ਜਗਾ ਹੈਗੀ ਹੈ। ਇਹ ਨੁਕਸਾ, ਆਪਣੀ ਜਗਾ ਹੈਗਾ।
ਅੱਛਾ।
ਹਾਂਜੀ।
ਚਲੋ ਵਧੀਆ, ਗੱਲ ਹੈ। ਬਿਲਕੁਲ।
ਹੋਰ, ਤੁਸੀਂ ਸੁਣਾਓ ਠੀਕ- ਠਾਕ ਸਾਬ?
ਬੱਸ, ਵਧੀਆ। ਇੱਥੇ, ਸਭ ਠੀਕ ਹੈ, ਵਧੀਆ ਜੀ। ਹੋਰ?
ਫੇਰ ਮੈਂ ਭੇਜਾ, ਭੇਜਾਂਗਾ ਤੁਹਾਨੂੰ ਨਾ। ਪਾਊਚ ਬਣਾ ਕੇ।
ਮਸਾਲਾ? ਕੋਈ ਨੀ ਮੈਂ ਲੋੜ ਪਹਿੰਦੀ ਏ।
ਅਤੇ ਨਾ, ਇੱਕ ਉਹਦਾ ਵੀ ਆਪਣਾ ਪ ਪੈਂਪਲੇਟ ਬਣਾ ਕੇ ਨਾ ਪੈਂਪਲੇਟ ਵੀ ਦੇਵਾਂਗਾ, ਆਪਣੇ ਦੁਕਾਨ ਦੇ ਬਾਹਰ ਲਾਉਣਾ ਤੁਸੀਂ।
ਅੱਛਾ, ਕੋਈ ਗੱਲ ਨੀ।
ਹਾਂ, ਐਡ ਕਰਨ ਵਾਸਤੇ।
ਅੱਛਾ। ਕੋਈ ਨੀ।
ਤੁਸੀਂ ਵੀ ਦੁਕਾਨ 'ਤੇ ਕੀ ਕੀ ਸਮਾਨ ਰੱਖਿਆ ਦਾ, ਵੈਸੇ।
ਫਾਸਟ ਫੂਡ ਦਾ।
ਅੱਛਾ, ਫਾਸਟ ਫੂਡ ਦਾ ਤੁਸੀਂ ਕੰਮ ਕਰਦੇ ਹੋ, ਅੱਛਾ ਇਹ ਮੋਮੋਜ਼ ਹੋ ਗਏ, ਸਪਰਿੰਗ ਰੋਲ ਹੋਏ। ਚਾਊਮਿਨ ਹੋ ਗਏ।
ਹਮ, ਬੜ੍ਹਾ ਸਮਾਨ - ਹਾਂ ਚੱਲਦਾ, ਬਸ ਥੋੜਾ ਬਹੁਤ ਹੀ ਕੰਮ ਚੱਲਦਾ।
ਅੱਛਾ ਠੀਕ ਹੈ, ਠੀਕ ਹੈ। ਸ਼ਾਮ ਦੇ ਟਾਈਮ ਹੀ ਆਉਂਦਾ ਹੋਣਾ ਗਾਹਕ?
ਹਾਂ ਸ਼ਾਮੀ ਲਾਉਂਦੇ, ਚਲੋ ਠੀਕ ਹੈ ਜੀ, ਸਤਿ ਸ੍ਰੀ ਆਕਾਲ, ਕਰਦੇ ਹਾਂ ਜੀ ਫਿਰ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।